ਹੈਲੋ,
ਗੱਲ ਭੈਣੇ ਕਿਵੇਂ,
ਹਾਂ ਵਧੀਆ ਮਨਪ੍ਰੀਤ, ਹੋਰ ਸੁਣਾ?
ਵਧੀਆ ਸਭ ਚੜ੍ਹਦੀ ਕਲਾ ਨੇ,
ਵਧੀਆ ਹੋਰ ਕੀ ਕਰਨੀ ਪਈ ਹੈ।
ਬਸ ਅੰਜਲੀ ਨਾਲ ਗੱਲ ਹੁੰਦੀ ਪਈ ਸੀ।
ਅੱਛਾ, ਅੱਛਾ ਮੈਂ ਕਿਹਾ ਬੜਾ ਟਾਈਮ ਹੋ ਗਿਆ, ਗੱਲ ਨੀ ਹੋਈ ਤੇਰੇ ਨਾਲ। ਹੁਣ ਮੈਂ ਵਿਹਲੀ ਬੈਠੀ ਸੀ ਮੈਂ ਕਿਹਾ ਕਰਲਾ।
ਹਾਂ ਉਹ ਅਗਲੀ ਕਹਿੰਦੇ ਨਾ ਕੋਮਲ ਫੋਨ ਕਰਦੀਏ, ਨਾ ਗੋਪੀ ਫੋਨ ਕਰਦੀ ਹੈ, ਕਹਿੰਦੇ ਬੜ ਵੀ ਇਰਾਦਾ ਹੋ ਗਏ ਤਾ ਭੇਜਾ,
ਹੋਰ ਕੀ ਟੈਮ ਹੀ ਨਹੀ ਲੱਗਦਾ, ਭੈਣੇ ਇੱਧਰ-ਉਧਰ ਦੇ। ਕੰਮ ਕਰਦੇ ਰਹਿੰਦੇ ਨੇ ਹੋਰ,
ਤੇ ਮੈਂ ਸ ਸੋਚਿਆ ਸੀ, ਕਿ ਆਪਾਂ ਘੁੰਮਣ ਵਾਸਤੇ ਮੂੰਵ ਵੀ ਖ ਜਾਵਾਂਗੇ ਤੁਸੀਂ ਫਿਰ ਮਨ ਕਰ ਦਿੱਤਾ।
ਹਾਂ ਫਿਰ ਅਸੀਂ ਅਸੀਂ ਮੂਵੀ ਨੂੰ ਆਖਿਆ ਸੀ, ਵੀ ਫਿਲਮ ਨੀ ਵੇਖਣ ਜਾਣੀ ਅਸੀਂ। ਅਸੀਂ ਕਹਿ ਗੁਰ ਗੁਰਦੁਆਰੇ ਚੱਲ ਲਾਂਗੇ ਜੇ ਚੱਲਣਾ ਤੇ,
ਗੁਰਦੁਆਰੇ ਕਿਹੜੇ,
ਪੰਜੋਖੜਾ ਸਾਹਿਬ ਅੰਬਾਲੇ,
ਉਬਾਲ਼ ਕੇ ਫੇਰ ਬਣਾਈ ਸੁਰਾ ਕੇ ਨਹੀਂ।
ਹੁਣ ਹੁਣ ਦਾ ਪਤਾ ਨੀ ਹੁਣ ਤੇ ਮੈਂ ਪੁੱਛਿਆ ਨੀ ਹੈਗਾ ਗੋਰੀ ਨੂੰ ਤੂੰ ਪੁੱਛ ਲੈਗੀ ਈ।
ਗੌਰੀ ਨੂੰ ਮੈਂ ਫੋਨ ਆ ਤਬ। ਉਹ ਤੋਂ ਬਾਰੇ ਮੈਨੂੰ ਲੱਗਦਾ ਫੋਨ ਹੀ ਨੀ ਚੱਕਦੀ ਪਈ ਨਾ ਮੈਸੇਜ ਦੇਖਦੀ ਪਈ ਏ।
ਅੱਛਾ ਮੈਂ ਤੇ ਹਜੋਂ, ਉਹਨੂੰ ਕੀਤਾ ਨੀ ਹੋਰ?
ਮੈਂ ਸਵੇਰੇ ਮੈਂ ਸਵੇਰੇ ਹੀ ਕੀਤਾ ਸੀ।
ਹਾਂ ਮੇਰੀ ਵੀ ਸਵੇਰੇ ਹੋਈ ਸੀ, ਗੱਲ ਉਹਦੇ ਨਾਲ
ਕਣੀ ਤੇ ਵੀ ਪਲੇ ਉਹ ਕਰਾਂਗੀ।
ਅੱਛਾ, ਅੱਛਾ।
ਹੋ ਅੰਜਲੀ ਪੁਦੀ, ਹਜੀ ਪੁਜ ਦੀ ਤੁਸੀਂ ਮਿਲਣਾ ਤੇ ਦੱਸ ਦੋ ਮੈਨੂੰ, ਮੈਂ ਹੁਣ ਫ੍ਰਰੀ ਹੈਗੀ ਆ ਵਿਹਲੀ ਆ ਮੈਂ
ਚੱਲ ਫੇਰ ਇੱਕੋ ਦਿਨ ਨੂੰ ਵੇਖਾਂਗੇ, ਨਾ ਅਸੀਂ ਉਹਨੂੰ ਫਿਰ ਇਕੱਠੇ ਸਲਾਹ ਬਣਾਵਾਂਗੇ, ਜਦੋਂ ਸਾਰੇ ਵਿਹਲੇ ਹੋਣਗੇ।
ਹਾਂ, ਮਤ ਮਤਲਬ ਮੌਸਮ ਵੀ ਠੀਕ, ਚੱਲਦਾ ਪਿਆ ਮੌਸਮ ਠੀਕ ਹੈਗਾ ਹੁਣ।
ਨਹੀਂ ਨਹੀਂ ਸਾਡੇ ਤੇ ਬੜੀ ਗਰਮੀ ਹੈ ਇੱਧਰ।
ਅੱਛਾ ਗਰਮੀ ਹੈ ਇੱਥ ਤਾਂ ਮਤਬ ਮੌਸਮ ਠੀਕ ਹਵਾ ਠੰਡੀ ਠੰਡੀ ਚੱਲਦੀ ਪਈਆਂ ਨੇ।
ਉਹ ਤੇ ਸ਼ਾਮਾਂ ਨੂੰ ਸ਼ਾਮ ਵੇਲੇ ਹੋ ਜਾਂਦੀਆ ਨੇ ਪਰ ਦੁਪਹਿਰੇ ਤਾਂ ਉੱਕਾ ਵੀ ਨੀ ਦਿਲ ਕਰਦਾ ਹੈਗਾ। ਸਾਰਾ ਐਨ ਧੁੱਪ ਐਨ ਸਿਖਰ ਦੁਪਹਿਰ ਹੁੰਦੀ ਏ।
ਹਾਂ।
ਕਿੱਤੇ ਆਉਣ ਜਾਣ ਵੇਲੇ ਬੜੀ ਲੱਗਦੀ ਏ।
ਨਿਕਲਿਆ ਨੀ ਜਾਂਦਾ ਬਾਹਰ ਕਿੱਤੇ।
ਨਾ, ਨਾ ਸਵੇਰ ਸਵੇਰੇ ਟਾਈਮ ਤੋਂ। ਪਹਿਲਾਂ ਜਾ ਆਈਦਾ ਏ ਕੋਈ ਕੰਮ ਹੋਵੇ ਤੇ।
ਬਣਾ ਲਈ ਰੋਟੀ ਸਬਜ਼ੀ?
ਹਾਂ ਛੋਲੇ ਪਏ ਨੇ ਸਬਜ਼ੀ ਬਾਕੀ ਰੋਟੀ ਬਣਾ ਦਾਗੇ ਹੀ ਹੁਣੇ।
ਅੱਛਾ, ਹੋਰ ਆਗੇ?
ਹਾਂ, ਹਾਂ ਆ ਗਏ ਨੇ ਦੁਪਹਿਰੇ ਆ ਗਏ ਸਨ।
ਦੁਪਹਿਰੇ ਆ ਗਏ ਸੀ?
ਹੋਰ ਸ਼ਾਮੀ ਗਏ ਨੇ ਫਿਰ ਟੈਮ ਹੀ ਲੱਗਾ ਹੈਗਾ ਮੇਰਾ। ਮੈਂ ਹੁਣ ਵਿਹਲੀ ਸੀ। ਮੈਂ ਕਿਹਾ ਚਲੋ ਹੁਣ ਮੈਂ ਕਰ ਲੈਦੀ ਹਾਂ ਫੋਨ ਫੂਨ।
ਹਾਂ ਚੰਗੀ ਗੱਲ ਏ।
ਹਜੇ ਤੇ ਟਾਈਮ ਹੀ ਘੱਟ ਹੋ ਗਿਆ ਸਾਨੂੰ ਫੋਨ ਕਰਦੇ ਨੂੰ। ਹੋਰ, ਕੀ ਕਰਨੀ ਆ ਅੱਜ ਕੱਲ੍ਹ ਤੂੰ?
ਬਸ ਵਿਹਲੀ ਹੈਗੀ ਆ, ਸਾਡੇ ਬਸ ਪਰੇਸ਼ਾਨ ਹੀ ਕਰਦੇ ਪਏ ਆ ਕੱਲ ਤੋਂ।
ਕਿਉਂ?
ਉਹ ਮਤਲਬ ਸਾਡੇ ਗਲੀ ਵਿੱਚ ਕੂੜ ਨੀ ਹੈਗੀ ਸੀ।
ਹਾਂ।
ਹਰਪ੍ਰੀਤ ਉਹ ਕੱਲ ਕੱਲ ਭੱਜ ਗਈ ਹੈ ਨਾ।
ਉਹ ਕਿੱਥੇ ਭੱਜ ਗਏ?
ਜਿਵੇਂ ਭੱਜੀ ਦਾ ਹੱਥ ਪੈਰ ਪੈਰ ਨਾਲ।
ਅੱਛਾ ਕਿਹਦੇ ਨਾਲ?
ਹਜੇ ਨਾ ਗਲੀ ਅ ਮਤਲਬ ਪਿੰਡ ਚ ਰੋਲਾ ਨੀ ਪਿਆ। ਤੂੰ ਵੀ ਨਾ ਕਿਸੇ ਨੂੰ ਦੱਸੀ ਨਾ ਪਿੰਡ ਵਿੱਚ।
ਅੱਛਾ ਅੱਛਾ ਨਹੀਂ ਦੱਸਦੀ ਹੁਣ ਜੇ ਮੈਂ।
ਹਜੇ ਮਤਲਬ ਗਲੀ ਮਤਲਬ ਸਾਡੀ ਸਾਡੀ ਗਲੀ ਨੂੰ ਵੀ ਪਤਾ ਹੈ?
ਅੱਛਾ।
ਹਾਂ ਪਰਿੰਟ, ਕੀ ਔ ਨਾਨੇ ਪਹਿਲੇ ਤਾਂ ਘਰ ਵਾਲਿਆਂ ਨੇ ਸ਼ਗਨ ਨਹੀ ਪਾਇਆ ਨਾ, ਕਿਸੇ ਦੱਸਿਆ ਨੀ ਅੱਜ ਤੱਕ। ਕੱਲ ਭੱਜੀ ਏ, ਫੋਨ ਆਈ, ਕਿ ਉਨੇ ਵਿਆਹ ਕਰਵਾ ਲਿਆ ਐ।
ਔ ਹੋ, ਔ ਹੋ
ਹੂ
ਇਹ ਤੇ ਬੜਾ ਮਾੜਾ ਕੀਤਾ ਉਹ।
ਉਹ ਸਾਨੂੰ ਪਹਿਲੇ ਹੀ ਪਤਾ ਸੀ ਪਹਿਲੇ ਪਤਾ ਸੀ ਮੇਰੀ ਕੁੜੀ ਆ ਭਜਨਾ ਤਾਂ ਹੈਗਾ ਹੀ ਆ।
ਤੇ ਮੁੰਡਾ ਕਿੱਥੋਂ ਦਾ ਏ?
ਪਾਪਾ ਕਹਿੰਦੇ ਨੇ ਕੀ ਕਲਸਾਨੇ ਦਾ ਏ।
ਜੋਰ ਕੇ ਬੋਲੋ ਭੈਣ ਜੀ ਵਿੱਚ ਆਵਾਜ਼ ਦਾ ਉਹ ਤੁਹਾਨੂੰ ਚੱਕਰ ਪਏਗਾ ਕੋਈ ਹੋਰ ਟੋਪਿਕ। ਹੋਰ ਗੱਲ ਛੇੜ ਲੈ ਭਾਵੇਂ ਤੂੰ।
ਮੁੰਡਾ ਕਰਸਾਨੇ ਦਾ ਹੈਗਾ।
ਅੱਛਾ।
ਹਾਂ।
ਤੇਰੇ ਨਾਨਕੇ ਪਿੰਡ ਦਾਈਏ ਫੇਰ।
ਓਹੀ ਤੇ ਨੇੜੇ ਵੀ ਹੋ ਗਏ ਉਹੀ ਤੇ ਪਰੇਸ਼ਾਨ ਹੈਗੇ ਕਿਵੇਂ ਸਬ ਨੂੰ ਲੱਗੇ ਆਪਾਂ ਭਜਾਈਏ।
ਹਾਂ, ਪਤਾ ਤੇ ਚੱਲ ਹੀ ਜਾਣਾ, ਅੱਜ ਨਾ ਕੱਲ।
ਆਹ ਤੇ ਗੱਲਾਂ, ਆਹ ਗੱਲਾਂ ਛੁਪਦੀਆਂ ਨੇ।
ਔ ਹੀ ਤੇ, ਇੱਕ ਨੂੰ ਪਤਾ ਲੱਗਦਾ, ਫਿਰ ਜਨਾਨਿਆਂ ਅੱਜ ਕੱਲ ਤੁਹਾਨੂੰ ਪਤਾ ਹੀ ਏ। ਟਿਕਦੀਆਂ ਕੋਈ ਨੀ, ਢਿੱਡ ਚ ਉਹਨਾਂ ਦੀ ਗੱਲ ਤੇ ਕੋਈ ਪਚਦੀ ਨੀ ਹੈਗੀ।
ਹੂ
ਹਾਂ
ਸਰਪੰਚ ਨੇ ਨੂੰ ਪਤਾ ਹੈ।
ਹੈਂ
ਸਰਪੰਚ ਨੇ, ਕਿਨੂੰ ਪਤਾ ਐ।
ਬਸ ਫਿਰ, ਗੰਲ ਜਾਏਗੀ ਸਾਰੇ ਹੁਣ ਪਿੰਡ ਚ ਹੀ।
ਹਾਂ, ਕਿ ਪਤਾ, ਪਤਾ ਹੀ ਲੱਗ ਹਾਂ ਸਾਡੇ ਸਾਹਮਣੇ ਤੇ ਕਹਿੰਦੇ ਕਿਸੇ ਨੂੰ ਦੱਸਣਾ ਨ, ਕਿਸੇ ਨੂੰ ਦੱਸਣਾ ਨ, ਆਪਾਂ ਆਪ ਕਿਸ ਆਪਾਂ ਕੀ ਦੱਸਣਾ ਕਿਸੇ ਨੂੰ।
ਚੱਲ, ਹੋਰ ਗੱਲ ਦੱਸ ਕੋਈ।
ਹੋਰ, ਕੀ ਕਰਦੇ ਪਏ ਉਹ।
ਬਸ ਵੇਹਲੇ।
ਬੁਰ ਬੁਰਾ ਹਾਲ ਹੀ ਹੈ ਬਸ।
ਹੈਂ
ਬੁਰਾ ਹਾਲ ਹੀ ਹੈਗਾ, ਲੋਕਾਂ ਦਾ।
ਅੱਜ ਕੱਲ ਤੇ ਬਸ ਐਵੇਂ ਹੀ ਚੱਲਦਾ ਪਿਆ ਹੈ। ਬਹਿੰਦੇ ਨੀ ਹੈਗੇ ਕੋਈ, ਕੋਣ ਕਿਵੇਂ ਕਰਦਾ ਪਿਆ ਐ।
ਇੱਕ, ਪ੍ਰਕਾਰ ਦੱਸ ਦੋ।
ਹਾਂ
ਹਾ, ਤੇਰਾ ਭਰਾ, ਤੇਰਾ ਭਰਾ ਕੀ ਕਰਦਾ ਅੱਜ ਕੱਲ।
ਬਸ ਉਹ ਪੜ੍ਹਾਈ, ਚੱਲਦੀ ਪਈ ਐ।
ਫਿਰ ਮੈਂ ਜੇ, ਮੈਂ ਫਿਰ ਘੁੰਮਣ ਦਾ ਪਲੈਨ ਬਣਾਇਐ ਯਾਦਗਾਰ ਫਿਰ। ਫੋਟ ਖਿਚਾਵਾਂਗੇ, ਯਾਦਗਾਰ ਬਣਦੀ ਏ, ਖਾਵਾਂ ਪੀਵਾਂਗੇ ਮਜ਼ੇ ਕਰਾਂ ਗੇ, ਤੁਸੀਂ ਬਣਾਉਂਦੇ ਹੀ ਨੇ, ਪਰ ਕਿਈਵੇਂ ਦੀ ਸਹੇਲੀਆਂ ਮਿਲੀਆਂ ਨੇ ਮੈਨੂੰ।
ਫਿਰ ਇੱਕ ਦੂਜੇ ਨੂੰ ਹੁਣ ਜਦੋਂ ਤਿਆਰ ਕਰੋਗੇ, ਫਿਰ ਉਦੋਂ ਹੀ ਬੰਦਾ ਜਾਂਦਾ ਐ ਨਾ। ਹੁਣ ਇੱਕ ਮਨ ਜਾਂਦੀ, ਫਿਰ ਦੂਜੀ ਨੀ ਜਾਂਦੀ।
ਆਪ ਤੋਂ ਹੈਗੀ ਹੈ, ਇੱਕ ਤਿਆਰ ਹੁੰਦੀ, ਦੂਸਰੀ ਦੂਸਰੀ ਨੂੰ ਕੁਛ ਹੋ ਜਾਂਦਾ।
ਹਾਂ, ਫਿਰ ਦੂਜੀ ਕਦੀ ਕਿਥੇ ਟੁਰ ਜਾਂਦੀ ਹੈ। ਤੇ ਡਲ ਤੋਂ ਗਰਮੀ ਹੋ ਗਈ।
ਜ਼ਿਆਦਾ ਤਾਂ ਪੰਗਾ ਤੇਰਾ ਹੀ ਪੈਂਦਾ ਸੀ।
ਨਹੀਂ ਨਹੀਂ ਮੈਂ, ਮੈਨੂੰ ਹੀ ਕੰਮ ਹੁੰਦੇ ਹਨ।
ਹੁਣ ਤ ਵਹਲੀ ਆ ਨਾ ਹਾਂ ਤਨੂੰ ਕਿਥੇ ਹੁਣ ਤੂੰ ਵਿਹਲੀ ਹੈ ਨਾ ਹੁਣ ਤ ਕਿਥੇ ਜਾਣਾ।
ਨਾ ਨਾ ਮੈਂ ਤੇ ਹੁਣ ਤੇ ਵਿਹਲੀ ਆ
ਹਾਂ।
ਵੇਖਲੋ ਤੁਸੀਂ ਬਣਾ ਲੋ, ਕਰਲੋ ਸਲਾਹ। ਨਾਲ ਹਾਂ ਗੋਰੀ ਵਾਲਾ ਪੁੱਛ ਲਈ।
ਹਮ ਇੱਕ ਤੇ
ਹੈਂ
ਇਹ ਤੂੰ ਪੁੱਛ ਲਈ ਮੁੰਡੇ
ਹਾਂ ਹਾਂ
ਸਾਰੇ ਕਹਿੰਦੇ ਘੁੰਮ, ਘੁੰਮ ਲਾਂਗੇ ਪੂਰਾ ਦਿਨ ਇੰਜੋਯ ਜ ਪੂਰਾ ਦਿਨ ਮਜ਼ੇ ਕਰਾਂਗੇ।
ਆਹੋ, ਮੈਂ ਤੇ ਪ੍ਰੀਤ ਨੂੰ ਵੀ ਕਿਹਾ ਸੀ, ਮੈਂ ਕਿਹਾ ਚੱਲ ਲਈ।
ਹਾਂ
ਫੋਟੋਆਂ ਬਈ, ਫੋਟੋਆਂ ਖਿੱਚਣ ਵਾਸਤੇ ਹੋਏਗਾ ਕੋਈ।
ਹਾਂ ਹੋਰ ਗਰਮੀ ਬੜੀ ਬਸ, ਅੱਜ। ਕੁਛ ਵੀ ਨੀ ਬਣਾਇਆ ਸੋਚਦੇ ਪਏ ਕਿ ਬਾਹਰ ਦਾ ਖਾ ਕੇ ਆਈ ਅੱਜ।
ਅੱਛਾ ਜੀ, ਬਾਹਰ ਦਾ ਵੀ ਖਾਣਾ ਚਾਹੀਦਾ।
ਹਾਂ, ਤੁਸੀਂ ਨੀ ਗਏ ਘੁੰਮਣ ਵਾਸਤੇ ਕਿੱਥੇ? ਛੋਟੀਆਂ ਹੈਗੀਆ ਜਿਵੇਂ ਮਾਮੀ ਕੋਲ ਮਾਸੀ ਕੋਲ ਨਾਨੀ ਕੋਲ।
ਨਹੀਂ ਗਰਮੀ ਬੜੀ ਹੋਈ ਪਈ ਹੈ ਅਸੀਂ ਕੀ ਕਰਨਾ ਜਾ ਕੇ। ਆਪਣੇ ਘਰ ਠੀਕ ਹਾਂ ਅਸੀਂ, ਜਦੋਂ ਮੌਸਮ ਠੀਕ ਹੁੰਦਾ ਉਦੋਂ ਜਾਈਦਾ।
ਮੌਸਮ ਤੋਂ ਫੇਰ ਕਿਦੋਂ ਠੀਕ ਹੁੰਦਾ।
ਬਸ ਸਤੰਬਰ ਅਗਸਤ ਸ਼ੁਰੂ ਹੋ ਜਾਏਗਾ ਠੀਕ।
ਬਹੁਤ, ਤੇਰਾ ਜਨਮਦਿਨ ਵੀ ਆ ਰਿਹਾ ਹੈ।
ਹਾਂ।
ਹਾਂ ਤੇ ਜਨਮ ਦਿਨ ਓਹੀ ਤੇ ਕਹਿ ਰਹੀਆ ਜਨਮਦਿਨ ਵਾਲੇ ਮਿਲ ਲੈਣੇ ਆ।
ਹਾਂ, ਉਦਨ ਪਾਰਟੀ ਕਰ ਲਾਂਗੇ।
ਹੂੰ, ਸਾਰੇ ਮਿਲ ਕੇ ਪਾਰਟੀ ਕਰਲਾਂਗੇ
ਹੋਰ ਕੀ ਨਾਲੇ ਘੁੰਮ ਆਵਾਂਗੇ ਸਾਰਾ,
ਹੂੰ, ਇਹ ਵੀ
ਫੇਰ ਬਣਾ ਲੋ ਆਈ ਜਨਮ ਦਿਨ ਦਾ ਹੀ ਬਣਾ ਲੋ ਫੇਰ ਪਲੈਨ, ਥੋੜੇ ਦਸ ਕੁ ਦਿਨ ਰਹਿ ਗਏ ਨੇ ਦੋ ਤਰੀਕ ਨੂੰ।
ਹਾਂ, ਅੱਜ ਇਕੀ ਹੋ ਗਈ ਏ।
ਹਾਂ।
ਹਾਂ, ਟਿਊਸ਼ਨ ਦੇ ਬੱਚੇ ਪੜੜੈਟਿਊਸ਼ਨ ਦੇ
ਕੀ?
ਅੱਜ ਟਿਊਸ਼ਨ ਦੇ ਬੱਚੇ ਪੜਾਲੇ?
ਨਹੀਂ ਅੱਜ ਛੁੱਟੀ ਅੱਜ ਸੰਡੇ ਕਰਕੇ।
ਅੱਛਾ, ਅੱਜ ਸੰਡੇ ਦੀ ਛੁੱਟੀ ਕੀਤੀ ਏ।
ਸੰਡੇ ਦੀ ਛੁੱਟੀ ਹੁੰਦੀ ਹੈ ਇੱਕ ਦਿਨ ਤੇ ਮਿਲਦਾ ਟਾਈਮ ਆਰਾਮ ਕਰਨ ਦਾ।
ਮੈਂ ਕਿਹਾ ਇੰਨੇ ਬੱਚੇ ਵੀ ਨੀ ਆਦੇ ਟਿਊਸ਼ਨ ਦੀ ਛੁਟੀਆਂ ਕਰਕੇ।
ਨਾ, ਨਾ, ਪੰਜ ਚਾਰ ਬੱਚੇ ਆਉਂਦੇ ਨੇ ਹਜੇ, ਛੁੱਟੀਆਂ ਸਾਰੇ ਗਏ ਹੁੰਦੇ ਨੇ ਫਿਰ ਮੈਂ ਅੱਧਿਆਂ ਦੀ ਮੈਂ ਹੀ ਛੁਟੀਆਂ ਕਰਦੀਆਂ ਨੇ। ਫੇਰ ਬੰਦਾ ਬੋਰ ਹੋ ਜਾਂਦਾ ਕੀ ਕਰਾਈਏ ਕੰਮ।
ਹਾਂ।
ਯਾਦ ਤਾਂ ਕਰਦੇ ਕੋ ਨੀ ਫੇਰ।
ਛੁੱਟੀਆਂ ਦਾ ਕੰਮ ਹੋ ਗਿਆ ਬੱਚਿਆਂ ਦਾ।
ਹਾਂ, ਸਾਰਿਆਂ ਦਾ ਨਿਬੜ ਗਿਆ
ਹੋਰ ਫੇਰ ਵੀ ਯਾਦ ਤਾਂ ਬੱਚੇ ਕਰਦੇ ਕੋ ਨ ਹੈਗੇ। ਫੈ ਕਹਿਣਗੇ ਦੀਦੀ ਇਹ ਕਿਆ ਹੈ ਯ ਆ ਕੀ ਹੈ ਆ ਕੀ ਹੈ ਫ ਮੈਂ ਉਹਨਾਂ ਨੂੰ ਮਾਵਾਂ ਨੂੰ ਕਹਿ ਦਿੱਤਾ ਸੀ ਮੈਂ ਕਿਹਾ ਛੁੱਟੀਆਂ ਕਰਤੀਆਂ ਨੇ ਮੈਂ ਤੁਹਾਨੂੰ ਮਹੀਨਾ ਪੂਰਾ ਹੋਗ ਗਿਆ ਤੁਸੀਂ ਅੱਗੇ ਜੁਲਾਈ ਚ ਜਿਵੇਂ ਸਾਡਾ ਦਿਲ ਕਰੇਗਾ ਇੱਕ ਨੂੰ ਕਰ ਲਿਆ ਜੇ ਪੰਜ ਨੂੰ ਕਰ ਲਿਆ ਜੇ।
ਅੱਛਾ।
ਹਾਂ।
ਕੋਲੇਜ ਦੇ ਦਿਨ ਵੀ ਬੜੇ ਯਾਦ ਆਉਦੇ
ਹਾਂ, ਗੁਣਗੁਣ ਵੀ ਆ ਗਈ ਹੋਈ ਹੈ ਵਾਪਿਸ।
ਵਾਪਸ ਆ ਗੲੀ ਗੁਣਗੁਣ?
ਹਾਂ, ਉਹਦੇ ਵੇਖੀ ਆਈ ਡੀ ਬਣਾਈ ਹੋਈ ਆ।
ਹਾਂ ਉਹਨੂੰ ਮੇ ਕਿਹਾ ਇੱਕ ਦਿਨ ਵੀੜੀਓ ਆਈ ਸੀ ਮੇਰੇ ਕੋਲ।
ਹੁੰਦੀ ਵੇਖ ਕਿੰਨੇ ਵੀ ਵਿਊਜ਼ ਵੇਖ ਫੋਲੋਵਰਸ ਵੇਖ
ਇਹ ਆ ਬਾਹਰ ਬਾਹਰ ਜਾ ਕੇ ਬਣਾਉਣੀ ਵੀਡੀਓ ਅਲਗ
ਹਾਂ ਓਦੇ ਮਤਲਬ ਇੱਕ ਵੀਡੀਓ ਤੇ ਥ੍ਰੀ ਪੁਇੰਟ ਫਵ ਮਿਲੀਨ ਚੈੱਕ ਕਰੀ ਗੁਣਗੁਨ ਅਨਸਬਸਕ੍ਰਿਪਟ
ਅੱਛਾ ਜ ਤ ਪਇੰਟ ਮਿਲਅਨ ਸੀ ਵੀ ਆ ਗਏ
ਹਾਂ ਵਿਊਜ ਇੰਨੇ ਵਿਊਜ ਹੋ ਗਏ ਨੇ ਉਹਦੇ ਵੀਡੀਓਜ਼ ਤੇ
ਕੁਛ ਮਹਿੰਦਾਣ ਕੇ ਨਹੀਂੀ
ਹਾਂ
ਅੱਛਾ ਜੀ ਆਪਾਂ ਹੀ ਮੇਰੇ ਪਿੱਛੇ ਰਹਿ ਗ
ਹਾਂ ਆਈਫੋਨ ਹੋਏ ਬੰਦੇ ਕੋਲ ਫਿਰ
ਉਹੀ ਤੇ ਹਾਂ ਹੁਣ ਆਈ ਫੋਨ ਹੈਗਾ ਬਾਹਰ ਹੈਗੀਈ ਹੈ। ਕਿਸੇ ਪ੍ਰੇਸ ਹੈਗੇ ਜਿਵੇਂ ਮਰਜ਼ੀ ਵਿਊਰੋ ਬਣਾ ਲਏ
ਹਹ ਆ ਗਈ ਹੁਣ ਤੇ ਆਈਫੋਨ ਸੈਵਨਟੀਨ ਲ ਆਈਏ ਆਈਫੋਨ ਸੈਵਨਟੀਨ ਲੈ ਆਈ
ਅੱਛਾ ਹੋਣ ਨੀ ਜਾਏਗੀ
ਉਹੀ ਛੇ ਮਹੀਨੇ ਦਾ ਜਿਵੇਂ ਵਿਜ਼ਿਟਰ ਵੀਜ਼ਾ ਬੰਦਾ ਲਵਾਉਂਦਾ ਭਰਾ ਨੇ ਲਵਾਇਆ।
ਅੱਛੇ ਮਿਨੇ ਲਵਿ ਗਈ ਏ
ਹਾਂ ਜੇ ਉਹਰੇ ਮੰਮੀ ਪਾਪਾ ਆ ਗਏ ਸਨ ਤਿੰਨ ਮਹੀਨੇ ਪਹਿਲਾਂ ਜੀੀ ਚਲੋ ਠੀਕ ਹੈ ਭੈਣੀ ਸਤ ਸ੍ਰੀ ਅਕਾਲ ਬੜਾ ਵਧੀਆ ਲੱਗਿਆ ਗੱਲ ਕਰਕੇ